ਹੈਲੋ।
ਨਮਸਤੇ ਮੈਡਮ ਜੀ।
ਨਮਸਤੇ ਜੀ ਨਮਸਤੇ, ਸਤਿ ਸ਼੍ਰੀ ਅਕਾਲ ਜੀ। ਠੀਕ ਏ ਜੀ, ਤੁਸੀਂ ਦੱਸੋ?
ਠੀਕ ਆ ਜੀ, ਵਧੀਆ।
ਹੋਰ ਕਿਵੇਂ ਆ ਤੁਹਾਡੇ ਆਂਢ- ਗੁਆਂਢ ਚ, ਸਾਰਾ ਕੁਛ ਸਈ ਐ? ਹੈਲੋ, ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਆਵਾਜ਼ ਨਈ ਆ ਰਈ ਜੀ ਤੁਹਾਡੀ?
ਹੈਲੋ।
ਆਵਾਜ਼ ਨਈ ਆ ਰਈ ਜੀ, ਤੁਹਾਡੀ- ਹੈਲੋ।
ਹੈਲੋ ਹਾਂਜੀ, ਆਵਾਜ਼ ਨੀ ਆ ਰਈ ਜੀ।
ਹਾਂਜੀ-ਹਾਂਜੀ।
ਹਾਂਜੀ। ਹੋਰ ਤੁਹਾ
ਹੋਰ, ਤੁਹਾਡੇ ਆਢ ਗੁਆਂਢ ਚ ਕਿਵੇਂ ਐ ਜੀ ਤੁਹਾਡੇ
ਹਾਂਜੀ। ਸਾਰੇ ਵਧੀਆ ਹੈਗੇ ਆ ਜੀ, ਤੁਸੀਂ ਦੱਸੋ? ਨਈ ਜੀ।
ਸਾਡੇ ਤਾਂ ਬੋਤ ਆ ਜੀ, ਇੱਥੇ ਨਸ਼ਾ ਤਾਂ ਸਾਡੇ ਤਾਂ ਪੰਜਾਬ 'ਚ। ਨਸ਼ੇ ਕਰਨ ਤਾਂ, ਇੰਨਾ ਬੁਰਾ ਹਾਲ ਹੋਇਆ ਸਾਡੇ ਤਾਂ ਅੱਜ-ਕੱਲ੍ਹ ਦੇ ਮੁੰਡੇ ਮਤਲਬ ਪਤਾ ਈ ਨੀ, ਛੋਟੀ ਉਮਰ 'ਚ ਈ ਨਸ਼ਾ ਕਰਨ ਲੱਗ ਜਾਂਦੇ ਏੰ। ਤੇ ਕੁਛ ਨੀ ਵੇਖਦੇ। ਆਪਦੇ ਮਾਂ ਪਿਓ ਦਾ ਹੋਰ
ਹਾਂਜੀ, ਕੁੱਝ ਨੀ ਵੇਖਦੇ। ਅੱਜ-ਕੱਲ੍ਹ ਛੋਟੇ-ਛੋਟੇ, ਛੋਟੇ-ਛੋਟੇ ਜਵਾਕ ਈ ਲਾ ਲੱਗ ਜਾਂਦੇ ਆ ਨਾ, ਨਸ਼ਿਆਂ ਚ।
ਹਾਂਜੀ ਤੇ ਨਸ਼ਾ ਕਰ ਕਰਕੇ, ਮਤਲਬ ਚੋਰੀ ਚਾਰੀ ਕਰਨ ਲੱਗ ਜਾਂਦੇ।
ਹਾਂਜੀ।
ਬਹੁਤ ਬੁਰਾ ਹਾਲ ਹੈ ਸਾਡੇ ਤਾਂ ਇੱਧਰ। ਸਾਡੇ ਗੁਆਂਢੀ 'ਚ ਇੱਕ ਮਤਲਬ ਮੁੰਡਾ ਹੈਗਾ। ਉਹ ਨਸ਼ੇ ਕਰਦਾ ਬਹੁਤ ਜ਼ਿਆਦਾ।
ਹਾਂਜੀ।
ਤੇ ਤਿੰਨ ਚਾਰ ਤਾਂ ਉਹਂ ਦੇ ਵਿਆਹ ਹੋ ਗਏ। ਨਸ਼ੇ ਕਰਨ ਤਾਂ ਨਸ਼ੇ ਕਰ ਫਿਰ ਵੀ ਉਹਦੇ ਵਿਆਹ ਹੋ ਗਏ ਸੀ। ਹਾਂਜੀ! ਵੀ ਹੋ ਗਿਆ ਜੀ ਨਸ਼ੇਕਾਰ ਨੂੰ ਪਤਾ ਨੀ ਕਿਵੇਂ ਹੋ ਗਿਆਏ ਉਹਦੇ ਤਾਂ ਇੰਨਾ ਨਸ਼ਾ ਕਰਦਾ, ਵੀ ਆਪਦੇ ਘਰੋਂ ਚੋਰੀ ਕਰਕੇ ਲੈ ਜਾਂਦਾ। ਤੇ ਮਤਲਬ ਵੇਚਦਾ ਵੀ ਹੈ ਤੇ ਮਤਲਬ ਹੋਰ ਕਿਸੇ ਨੂੰ ਕਰਵਾਉਣ ਦਾ ਵੀ ਹੈ। ਇਨਾ ਬੁਰਾ ਲੱਗਦਾ ਸਾਡੇ ਤਾਂ ਇੱਧਰ ਪੰਜਾਬ ਚ ਤਾਂ
ਬਹੁਤ ਬੁਰਾ ਹੈਗਾ। ਛੋਟੇ ਛੋਟੇ ਬੱਚਿਆਂ ਨੂੰ ਕ ਸਮਝਾਈਦਾ ਤਾਂ ਬਹੁਤ ਹੈਗਾ ਪਰ ਕੀ ਕਰੀਏ।
ਹਾਂਜੀ! ਸਹੀ ਗੱਲ ਹੈ ਜੀ।
ਉਹੋ ਜਿਹੀ ਹੋਵੇਗਾ। ਬੱਚੇ ਤਾਂ ਸਕੂਲ ਚ ਹੀ ਸਿੱਖਦੇ ਅੱਗੇ ਜਿਆਦਾ ਕੁਝ ਤਾਂ ਤੇ ਕਨੇ ਤਾਂ ਬਥੇਰਾ ਵੀ ਪੜਾਈ ਚ ਧਿਆਨ ਰੱਖਿਆ ਕਰੋ।
ਹਮ ਸਮਝਾਉਂਦੇ ਤਾਂ ਬਹੁਤ ਹੈ। ਪਰ ਬੱਚਿਆਂ ਦੇ ਨਾਲ ਕੋ ਰਹਿੰਦੇ ਜਿ ਹੁੰਦੀ ਆ ਆਪ ਦੀ ਮਤ ਹੁੰਦੀ ਆ ਉਹਨਾਂ ਦੀ ਤਾਂ
ਹਾਂਜੀ।
ਪਰ ਬੱਚਾ ਨਸ਼ਾ ਕਰਦੇ ਸਾਰਾ, ਮਤਲਬ ਮਾਂ ਪਿਓ ਨੂੰ ਭੁਗਤਣਾ ਪੈਂਦਾ ਹੈ ਜੀ।
ਜੀ
ਹੋਰ ਤੁਹਾਡੇ ਤਾਂ ਠੀਕ ਹੈ ਜਵਾਕ ਇਹੋ ਜਿਹੇ ਸੰਗਤ 'ਚ ਨਹੀਂ ਪਏ
ਜੀ ਹੁਣ ਵਧੀਆ ਜੀ
ਹਮ ਚਲੋ ਵਧੀਆ
ਹਾਂਜੀ
ਨਸ਼ੇ ਅੱਜ ਕਲ ਤਾਂ ਨਸ਼ੇ, ਮਤਲਬ ਜਨਾਨੀਆਂ ਬਹੁਤ ਕਰਦੀ ਹ ਜੀ। ਬੰਦੇ ਤਾਂ ਕਰਦੇ ਆ ਪੜ੍ਹਦੇ ਹਾਂਜੀ ਬੰਦੇ ਤਾਂ ਚਲੋ ਬੰਦੇ ਕਰਦੇ, ਆ ਜਨਾਨੀਆਂ ਇੰਨਾ ਨਸ਼ਾ ਕਰਦੀ ਹੈ ਕਿ ਮਤਲਬ ਵੇਚਦੀ ਵੀ ਹੈ। ਹਾਂਜੀ! ਵੇਚਦੀ ਵੀ ਹੈ ਤੇ
ਕਰਦੀਆਂ ਵੀ ਬਹੁਤ ਹੈਗੀਆਂ, ਪਰ ਜਨਾਨੀਆਂ ਦਾ ਪ ਪਤਾ ਘੱਟ ਲੱਗਦਾ। ਘਰੇ ਘਰੇ ਹੁੰਦੀ ਹੈ ਨਾ ਘੱਟ ਪਤਾ ਲੱਗਦਾ ਹੈਗਾ।
ਹਾਂਜੀ! ਸਹੀ ਗੱਲ ਹੈ ਜੀ। ਮੈਂ ਇੱਕ ਨਾ ਡਿਲੀਵਰੀ ਕਰਵਾਈ ਸੀ ਮੈਂ ਉਸ ਹੋਸਪਿਟਲ ਚ ਕੰਮ ਕਰਦੀ ਹ ਜੀ ਉਵੇਂ ਮਤਲਬ ਇੱਕ ਡਿਲੀਵਰੀ ਕਰਵਾਈ ਸੀ ਜੀ। ਉਹ ਦਿਨ ਮਤਲਬ ਉਹ ਆਪ ਮਤਲਬ ਪ੍ਰੈਗਨੈਂਟ ਹੈਗੀ ਜੀ। ਉਹਨੂੰ ਇੰਨਾ ਪਤਾ ਨਹੀਂ, ਮੇਰੇ ਮਤਲਬ ਵੀ ਮੈਂ ਪ੍ਰੈਗਨੈਂਸ ਸੀਗੀਆਂ। ਉਹਨੇ ਇੰਨਾ ਨਸ਼ਾ ਓਵਰਡੋਜ ਕਰ ਲਿਆ ਕਿ ਹੁੰਦਾ ਨਾਈਨਥ ਮੰਥ ਜਾ ਕੇ ਹੀ, ਬੱਚਾ ਖਤਮ ਹੋ ਗਿਆ ਹਦਾ। ਤੇ ਉਸ ਦਾ ਹਸਬੈੰਡ ਤਾਂ ਜੇਲ ਚਸ ਸੀ
ਹਮ
ਉਹਨੂੰ ਆਪਦਾ ਨਹੀਂ ਹੈਗਾ ਸੀ ਉਹਨੂੰ ਆਪਦੇ ਬੱਚੇ ਦਾ ਵੀ ਨਹੀਂ ਧਿਆਨ ਹੈਗਾ ਸੀ ਡਿਲੀਵਰੀ ਟਾਈਮ ਵੀ ਹੋ ਤਾਂ ਨਹੀਂ ਐਵੇਂ ਕਰਦੀ ਰਹੀ ਵੀ ਮੈਨੂੰ ਨਸ਼ਾ ਦੇ ਦੋ ਮੈਨੂੰ ਤਾਂ ਨਸ਼ਾ ਦੇ ਦੋ ਮੈਨੂੰ ਤਾਂ ਨਸ਼ਾ ਦੇ ਦੋ ਉਹਨੂੰ ਹੋਰ ਕੁੱਛ ਵਿਖਦੇ ਨੀ ਸੀ ਵੀ ਮਤਲਬ ਉਹਦੀ ਆਪ ਦੀ ਜ਼ਿੰਦਗੀ ਮਤਲਬ ਹੈਗੀ ਹੈ
ਹਾਂ ਫੇਰ ਬੱਚੇ ਵਾਸਤੇ ਤਾਂ ਆਪਾਂ ਸਭ ਕੁਝ ਕਰ ਸਕ ਚੱਕ ਦੇ ਗਿਆ ਨਸ਼ਾ ਤਾਂ ਛੱਡਣਾ ਚਾਹੀਦਾ ਸੀ ਆਪਾਂ ਬੱਚੇ ਨੂੰ ਜਰੂਰੀ ਸਮਝ ਦੇਗੇ ਹਾਂ
ਹਾਂਜੀ ਪਰ ਨਸ਼ਾ ਜਿਨੂੰ ਲੱਤ ਲੱਗ ਜੇ ਨਾ ਹਾਂ ਉਹਦਾ ਤਾਂ ਨਸ਼ਾ ਹੀ ਬਸ ਸਾਰਾ ਕੁਛ ਨਸ਼ਾ ਹੀ ਹੋ ਗਿਆ ਉਹਨੂੰ ਤਾਂ ਕੁਛ ਹੋਰ ਕਿਸੇ ਦਾ ਧਿਆਨ ਹੀ ਨੀ ਰਿਹਾ ਹਾਂਜੀ ਸਹੀ ਗੱਲ ਹੈ ਜੀ
ਖ਼ਰਾਬ ਹੋਈ ਆ ਉਹਦਾ ਕੀ ਕਸੂਰ ਸੀ ਵਿਚਾਰੇ ਦਾ
ਹਾਂਜੀ-ਹਾਂਜੀ ਸਹੀ ਗੱਲ ਹੈ ਜੀ ਪਰ ਨਸ਼ਾ ਇੰਨਾ ਹੋ ਜਾਂਦਾ ਵੀ ਉਹਨੂੰ ਤਾਂ ਬਸ ਨਸ਼ਾ ਵਿੇਖਦਾ ਉਹ ਮਾਂ ਪਿਓ ਵੀ ਨਹੀਂ
ਇੱਕ ਵਾਰੀ ਇੱਕ ਵਾਰੀ ਨਸ਼ੇ ਦੀ ਲੱਤ ਲੱਗ ਜੇ ਨਾ ਇੱਕ ਵਾਰੀ ਨਸ਼ੇ ਦੀ ਲੱਤ ਲੱਗ ਜੇ ਉਹ ਮੁੜ ਕੇ ਨਸ਼ਾ ਉਹ ਬਸ ਨਸ਼ਾ ਜ਼ਰੂਰੀ ਹੁੰਦਾ ਉਹਦੇ ਲਈ ਮਾਂ ਬਾਪ ਬੱਚੇ ਕੁੱਝ ਵੀ
ਹਾਂ ਮਾਂ ਪਿਓ ਘਰ ਪਰਿਵਾਰ ਆਉਣ ਮਤਲਬ ਕੁਛ ਨੀ ਹੁੰਂਦਾ ਉਹਨੂੰ ਮਤਲਬ ਉਹਨੂੰ ਆਪਦੇ ਘਰ ਤੋਂ ਸਮਾਨ ਨਾ ਮਿਲੇ ਣਾ ਤਾਂ ਮਤਲਬ ਆਂਢ ਗੁਆਂਢ ਚ ਗਲਿਆਂ ਚ ਮਤਲਬ ਚੋਰੀ ਬਸ ਚੋਰੀ ਚ ਪੈ ਜਾਂਦਾ ਹਾਂਜੀ ਬਹੁਤ ਕਰਦੇ ਆ ਜੀ ਬਹੁਤ ਕਰ
ਨਸ਼ੇ ਵਾਸਤੇ ਤਾਂ ਘਰ ਦਾ ਸਮ ਸਮਾਨ ਵੇਚ ਦਿੰਦੇ ਹੈਗੇ ਆ ਕਈ-ਕਈ ਘਰ ਤਾਂ ਬਹੁਤ ਹਾਲਾਤ ਬੁਰੇ ਹੈਗੇ ਆ
ਹਾਂਜੀ ਚਲਾ ਛੋਟਾ ਨਸ਼ਾ ਕਰਦੇ ਤਾਂ ਉਹਦੇ ਨਾਲ ਚਲੋ ਕੁੱਛ ਨੀ ਹੁੰਦਾ ਦਾਰੂ ਦੂਰੂ ਪੀ ਲਈਏ ਤਾਂ ਤ੍ਹਾਂ ਜਿਹੜਾ ਚਿੱਟੇ ਵੱਲ ਹੁੰਦਾ ਹੈ ਜਿਹੜੇ ਸਰੰਜ ਇੰਜੈਕਸ਼ਨ ਲਾਉਂਦੇ ਹੈ ਆਹ ਸਭ ਤੋਂ ਵੱਡਾ ਗੰਦਾ ਨਸ਼ਾ ਹੁੰਦਾ ਹੈ ਜੀ
ਗੰਦਾ ਡਰੱਗਸ ਹੈਗੇ ਅੱਜ ਕੱਲ੍ਹ ਡਰੱਗਸ ਹੈਗੇ ਹੁ ਕਰਦੇ ਹੈਗੇ ਆ ਤੇ ਅੱਜ ਕੱਲ੍ਹ ਘਰ ਤਾਂ ਸਾਰੇ ਫ ਖ਼ਰਾਬ ਹੋ ਹੀ ਜਾਂਦੇ ਹੈਗੇ ਆ
ਹਾਂਜੀ ਤੇ ਮਹਿੰਗਾ ਕਿੰਨਾ ਹੈ ਜੀ ਮਹਿੰਗਾ ਬਹੁਤ ਹੁੰਦਾ ਜੀ ਬਹੁਤ ਮਹਿੰਗਾ ਹੁੰਦਾ ਆ
ਹੂੰ, ਸਾਡੇ ਦੂਰ ਰਹੇ ਗ ਥੋੜਾ ਘਰ ਰਹੇਗਾ, ਉਹਨਾਂ ਦਾ ਮੁੰਡਾ ਮਾਂ ਪਿਓ ਬ ਵਿਚਾਰੇ ਆ ਇਸ ਟਾਈਮ ਚ ਪਿਓ। ਪੀਂਦਾ ਸੀ ਬਹੁਤ ਨਸ਼ਾ ਕਰਦਾ ਸੀ, ਉਹ ਵੀ ਟਾਈਮ ਨਾਲ ਮਾਰ ਗਿਆ ਤੇ ਉਹ ਮੁੰਡਾ ਹੈਗਾ ਤਾਂ ਉਹ ਵੀ ਉਹੀ ਕੰਮ ਚ ਪੈ ਗਿਆ ਨਸ਼ਿਆਂ ਚ ਹੀ ਪੈ ਗਿਆ, ਜ਼ਮੀਨ ਵੀ ਵਿਕ ਗਈ ਦਾ ਦਾ ਪੋਤਾ ਦੋ ਹੀ ਰਹੇ ਹੈਗੇ ਆ ਬਾਕੀ ਸਾਰੇ ਕੋਈ ਕੁੜੀਆਂ ਵਿਆਹੀਆਂ ਗਈਆਂ ਤੇ ਬਾਕੀ ਡੈਥ ਹੋ ਗਈ ਓਦੀ ਮਾਂ ਦੀ ਵੀ ਹੋ ਗਈ ਟੈਂਨਸ਼ਨ ਚ ਤੇ ਮੁੰਡੇ ਦੇ ਸਰਕਾਰੀ ਨੌਕਰੀਆਂ ਦੋ ਨਿਕਲਗੀਆਂ ਅਦੀ ਕਿਸਮਤ ਐਨੀ ਤੇਜ ਨੌਕਰੀਆਂ ਨਿਕਲੀਆਂ ਫੇਰ ਵੀ ਨਸ਼ਾ ਨੀ ਛੱਡਦਾ ਅਗਲਾ ਫੇ ਨੌਕਰੀ ਥੋੜੀ ਮਿਲਦੀ ਹੈ
ਹਾਂ ਹਾਂਜੀ ਸਹੀ ਗੱਲ ਹੈ ਜੀ
ਜ਼ਮੀਨ ਵੀ ਬੇਚਤੀ ਇਨਾ ਨਸ਼ਾ ਕਰਦਾ ਚਿੱਟਾ ਪੀਂਦਾ ਬਹੁਤ
ਸਹੀ ਗੱਲ ਹੈ ਜੀ ਮੈਂ ਤਾਂ ਕਹਿੰਦੀ ਹਾਂ ਬੱਚਾ ਚਲ ਨੌਕਰੀ ਮਿਲੇ ਨਾ ਮਿਲੇ ਬਸ ਨਸ਼ਾ ਨਾ
ਨਸ਼ਾ ਨਾ ਕਰੇ ਗ਼ਲਤ ਸੰਗਤੀ ਚ ਤਾਂ ਪਵੇ ਹੀ ਨਾ ਭਾਵੇਂ ਆਪਦੇ ਘਰ ਕੇ ਖਾ ਦੇਵੇ ਸ਼ਾਮ ਨੂੰ ਕੋਲੇ ਬਹਿ ਕੇ ਰੋਟੀ ਖਾਵੇ ਨਾ ਵੀ ਸੁੱਖ ਦੀ ਤਾਂ ਉਹ ਵੀ ਲੱਗ ਜਾਂਦੀ ਹੈ
ਸਹੀ ਗੱਲ ਹੈ ਜੀ
ਨਸ਼ਾ ਨਾ ਕਰੇ ਨਸ਼ਾ ਤਾਂ ਬਹੁਤ ਗੰਦੀ ਚੀਜ਼ ਹੈਗੀ, ਆ ਸਮਝਾਉਂਦੇ। ਤਾਂ ਬਹੁਤ ਹੈਗੀਆਂ ਬਾਕੀ ਕਿਸਮਤ ਹੈਗੀ, ਆ ਆਪਦੇ ਵੱਲੋਂ ਤਾਂ ਬਹੁਤ ਸਮਝਾਈਦਾ ਸਿੱਧੇ ਰਾ ਜਾਇਆ। ਕਰੋ ਸਿਧੇ ਰਾ ਆਇਆ ਕਰੋ, ਪਰ ਕੀ ਕਰੇ,। ਲੋਕਾਂ ਦੇ ਮੁੰਡੇ ਨਸ਼ੇ ਕਰਦੀ ਐ। ਤਾਂ ਉਹ ਕੋਈ ਐ ਮਾਂ ਪਿਓ ਐਵੇਂ ਥੋੜ੍ਹੀ ਕਹਿੰਦੇ ਹੈ ਵੀ ਨਸ਼ਾ
ਹਾਂਜੀ ਸਹੀ ਗੱਲ ਹੈ ਜੀ, ਮਾਂ ਪਿਓ ਥੋੜ੍ਹੇ ਕਹਿੰਦੇ ਆ।
ਪੀਦਾ ਨਸ਼ਾ ਕਰਦਾ ਉਹ ਵੀ ਨੀ ਕਹਿੰਦਾ ਪੁੱਤ ਮੈਂ ਨਸ਼ਾ ਕਰਦਾ ਤੂੰ ਵੀ ਕਰਿਆ।
ਹਾਂਜੀ ਹਾਂਜੀ ਉਹ ਨੀ ਕਹਿੰਦਾ ਸਹੀ ਗੱਲ ਹੈ ਜੀ। ਸਹੀ ਗੱਲ ਹੈ ਪਰ ਅਜ ਕੱਲ੍ਹ ਕੀ ਕਰੀਏ। ਸਾਰਾ ਕੁਛ ਨਸ਼ੇ ਕਾਰ ਸਾਰਾ। ਪੰਜਾਬ ਖ਼ਰਾਬ ਹੋ ਗਿਆ ਜੀ ਸਾਰਾ ਦਾ ਸਾਰਾ ਪੰਜਾਬ ਖਰਾਬ ਹੋ ਗਿਆ ਜਿਹਨਾਂ ਦੇ ਇੱਕ ਇੱਕ ਮੁੰਡ ੜਾ ਹੈ ਗ ਉਹੀ ਨਸ਼ਾ ਕਰਨ ਲੱਗ ਗਿਆ। ਫੇਰ ਮਤਲਬ ਕੀ ਹੋਏਗਾ, ਉਹ ਦਾ ਸਾਰਾ ਪਰਿਵਾਰ ਮਤਲਬਤ ਮਤਲਬ ਉਹ ਦੀ ਪੀੜ੍ਹੀ ਖਤਮ ਹੋ ਗਈ ਉਹਨਾਂ ਦੀ ਤਾਂ,। ਨਸ਼ੇ ਕਾਰਨ ਨਾ ਤਾਂ ਕੋਈ ਕੁੜੀ ਦਿੰਦਾ ਉਹਨੂੰ ਅਤੇ ਫਿਰ ਕੋਈ ਕੁੜੀ ਵੀ ਨਹੀਂ ਦਿੰਦਾ ਉਹਨੂੰ ਕੌਣ ਦਿੰਦੇ। ਨਸ਼ੇ ਕਾਰਨ, ਭਾਵੇਂ ਕਿੰਨੀ ਜ਼ਮੀਨ ਹੋਵੇ, ਜੇ ਨਸ਼ਾ ਹੋਵੇ ਤਾਂ ਉਹਨਾ, ਮਤਲਬ ਉਹਨੂੰ ਕੋਈ ਕੁ ਕੁੜੀ ਨਹੀਂ ਦੇਵੇਗਾ ਜਲਦੀ, ਹਾਂਜੀ,
ਤੇ ਕੁੜੀ ਵੀ ਕਰੇਗੀ, ਅੱਜ-ਕੱਲ ਤਾਂ ਕੁੜੀਆਂ ਵੀ ਫੇਰ ਬੱਸ ਤੋਂ ਪਹਿਲਾਂ ਆਉਂਦੀਆਂ ਸੀ ਜਿਹੜੀਆਂ ਵੀ ਉਮਰ ਟਪਾ ਲੈਂਦੀਆਂ ਸੀ। ਹੁਣ ਥੋੜ੍ਹੀ ਟਪਾਉਂਦੀਆਂ, ਅਗਲੀ ਦੋ ਚਾਰ ਦਿਨ ਦਸ ਦਿਨ ਰਹਿ ਕੇ ਵੇਖਦੀ ਹੈਗੀ ਆ। ਵੀ ਟਿਕ ਜਾਏ ਤਾਂ ਠੀ ਠੀਕ ਐ, ਨੀ ਤੇ ਫੇਰ ਅਗਲੀਆਂ ਤਲਾਕ ਲੈ ਲੈਂਦੀਆਂ।
ਫੇਰ ਉਮਰ, ਅੱਜ-ਕੱਲ ਉਮਰ ਕਹਿੰਦੀ ਆ, ਜ਼ਿੰਦਗੀ ਰੋਜ਼ ਥੋੜ੍ਹੀ ਮਿਲਦੀ ਹੈ।
ਹਾਂ ਹਾਂਜੀ,
ਅੱਜ-ਕੱਲ ਕਹਿ ਦਿੰਦੇ ਆ ਜ਼ਿੰਦਗੀ ਰੋਜ਼ ਥੋੜ੍ਹੀ ਮਿਲਦੀ ਹੈਗੀ ਹੈ, ਆਹ ਨਸ਼ਾ ਕਰਦਾ ਤਾਂ ਉਮਰ ਉਥੋਂ ਨੀ ਟਪਾਈ ਜਾਂਦੀ, ਪਹਿਲਾਂ ਬੁੜੀਆਂ ਹੁੰਦੀਆਂ ਸੀ, ਕਹਿੰਦੇ ਟਪਾ ਲਾਂਗੇ।
ਹਾਂਜੀ,
ਹੁਣ ਉਹ ਟੈਮ ਨੀ ਰਿਹਾ ਨਾ,
ਹਾਂਜੀ ਹਾਂਜੀ,
ਹੋਰ ਦੱਸੋ?
ਹੋਰ ਹੋਰ ਠੀਕ ਹੈ ਜੀ, ਵਧੀਆ ਜੀ।
ਮਹਿੰਗਾਈ ਵੀ ਬਹੁਤ ਹੋਈ ਪਈ ਹੈ ਅੱਜ-ਕੱਲ੍ਹ ਤਾਂ,
ਅਤੇ ਨਸ਼ੇ ਕਾਰਨ ਮੰਗਾਈ ਹੋ ਗਈ, ਸਾਰਾ ਕੁਛ ਬਸ ਇੱਕ ਇੱਕ ਨਸ਼ਾ ਹੁੰਦਾ ਉਹਦੇ ਕਾਰਨ ਸਾਰਾ ਕੁਛ ਹੋ ਗਿਆ, ਮਹਿੰਗਾਈ ਤਾਂ ਫੇਰ ਉਹ ਬੇਰੁਜ਼ਗਾਰ ਹੈਗੇ ਆ, ਸਾਰਾ ਕੁਛ ਫੇਰ ਮਤਲਬ ਮਿਲਦਾ ਨੀ ਕਿਸੇ ਨੂੰ
ਹਾਂ ਇੱਕ ਨਸ਼ਿਆਂ ਕਾਰਨ ਤਾਂ, ਚੋਰੀਆਂ ਵੀ ਬਹੁਤ ਆਣ ਲੱਗ ਗਈਆਂ। ਤੇ ਹ ਨਸ਼ਿਆਂ ਵਾਲਿਆਂ ਨੂੰ ਟਾਈਮ ਸਿਰ ਪੈਸੇ ਨੀ ਮਿਲਦੇ, ਤੇ ਫੇਰ ਬਸ ਚੋਰੀ ਡਕੈਟ ਤੇ ਆਹੀ ਕਰਦੇ ਹੈਗੇ ਆ।
ਹੋਰ? ਰਾਹ ਜਾਂਦਾ, ਅੱਜ-ਕੱਲ੍ਹ ਤਾਂ ਰਾਹ ਕੱਲੀ ਜਨਾਨੀ ਦਾ ਰਾਹ ਜਾਣ ਦਾ ਹੀ, ਮਤਲਬ ਮਾਹੌਲ ਨਹੀਂ ਹੈਗਾ।
ਜਨਾਨੀ, ਬੰਦੇ ਵੀ ਨਹੀਂ ਜਾ ਸਕਦੇ, ਅੱਜ ਕੱਲ ਤਾਂ ਬੰਦੇ ਵੀ ਨਹੀਂ ਜਾ ਸਕਦੇ। ਸਕਦੇ, ਐਵੇਂ ਕਹਿੰਦੇ ਆ ਹੋਰ ਨਾ ਤਾਂ, ਇਹਨਾਂ ਕੋਲ ਦਸ ਹਜ਼ਾਰ ਦਾ, ਫੋਣ ਤਾਂ ਹੋਵੇਗਾ, ਉਹਨਾਂ ਦਾ ਦੋ ਹਜ਼ਾਰ ਦਾ, ਗਿਆ, ਫੇਰ ਹੀ ਇੱਕ ਦਿਨ ਦਾ ਗੁਜ਼ਾਰਾ ਹੋ ਹੀ ਜਾਊਗਾ, ਉਹਨਾਂ ਦਾ ਤਾਂ
ਹਾਂਜੀ,
ਅੱਜ-ਕਲ੍ਹ ਟਾਈਮ ਤਾਂ ਬਹੁਤ ਮਾੜਾ ਹੈਗਾ। ਕਿਤੇ ਨੀ ਇਕੱਲੇ ਜਾ ਸਕਦੇ।
ਹਾਂਜੀ ਸਹੀ ਗੱਲ ਹੈ ਜੀ। ਹਾਂਜੀ ਹੋਰ ਜੀ।
ਹੋਰ ਬਸ ਠੀਕ ਹੈ ਜੀ, ਵਧੀਆ ਕਰ ਲਿਆ ਕੇ ਕੰਮ ਕੁਮ
ਅੱਜ ਕੱਲ੍ਹ ਤਾਂ, ਮਤਲਬ ਹੈਲੋ, ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ।
ਹਾਂਜੀ, ਉਹ ਪਤਾ ਨੀ ਕਿਉਂ ਨੀ, ਅਜ ਤੁਹਾਡੀ ਵੀ ਅ ਕਲੀਅਰ ਨੀ ਆ ਰਹੀ।
ਨੈੱਟ ਸਲੋ ਹੋਏਗਾ ਜੀ, ਯਾ ਤਾਂ
ਹਾਂਜੀ ਹੋਵੇਗਾ ਸ਼ਾਇਦ।
ਹਾਂਜੀ ਹੋਰ ਤੁਹਾਡੇ ਖਰਚੇ, ਉਵੇਂ ਤਾਂ ਸਾਰਾ ਕੁਛ ਸਹੀ ਹੋਏਗਾ। ਪੀਹਰ ਚ, ਮਤਲਬ ਤੁਹਾਡੇ ਮੈਕੇ ਚ
ਹੈਗੇ ਆ ਜੀ, ਸਾਡੇ ਤਾਂ ਨਸ਼ੇ ਨੁਸ਼ਿਆਂ ਤਾਂ ਦੂਰ ਹੀ ਹੈਗੇ ਆ। ਦੂਰ ਹੀ ਠੀਕ ਹੈਗੀ ਆ, ਆਪਦੀ ਸੁੱਖ ਦੀ ਤਾਂ ਸ਼ਾਮ ਨੂੰ ਖਾ ਲਈ ਦੀ ਹੈ।
ਸਹੀ ਗੱਲ ਹੈ ਜੀ। ਸੁੱਖ ਨਾਲ ਭਾਵੇ ਘਰੇ ਸੋ ਰੁਪਇਆ ਆਵੇ ਨਾ, ਉਹ ਵੀ ਬਰਕਤ ਕਰਦਾ।
ਬਰਕਤ ਕਰਦਾ ਹੈਗਾ, ਬਸ। ਜੇ ਉਹੀ ਗੱਲ ਹੈਗੀ ਹੈ, ਸੋ ਦਾ ਪਵਉਆ ਪੀ ਕੇ ਆਵੇ ਤੇ ਭਾਵੇਂ ਪੰਜ ਸੌ ਘਰੇ ਲਿਆ ਕੇ ਦਵੇ, ਫੇਰ ਵੀ ਨੀ ਬਰਕਤ ਹੁੰਦੀ।
ਹਾਂਜੀ ਸਈ ਗਾੱਲ ਐ ਜੀ, ਤੇ ਆਪਦੇ ਆ ਕੇ ਜਨਾਨੀ ਨੂੰ ਕੁੱਟਦਾ, ਬੱਚੇ ਨੂੰ ਕੁੱਟਦੈ ਲੜਾਈ ਕਰਦੈ, ਲੜਾਈਆਂ ਫੇਰ ਕਰੇ ਨਸ਼ੇ ਕਾਰ ਲੜਾਈਆਂ ਹੁੰਦੀਐ ਹੋਰ ਕਿਸੇ ਨਾਲ ਹੁੰਦੀ ਐ।